ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ। ਵੜਿਆ ਜੀ ਤੁਸੀ ਦਸੋ ਕਿਵੇਂ ਹੋ।
ਵਧੀਆ ਵਧੀਆ ਤੁਸੀਂ ਦੱਸੋ। ਅੱਸੀ ਵੀ ਵੜਿਆ ਤੁਸੀ ਦਸੋ ਘਰੇ ਕਿਵੇ ਹੈ।
ਮੈਂ ਵੀ ਬਹੁਤ ਵਧੀਆ ਅੱਜ ਕਿਵੇਂ ਯਾਦ ਕਰ ਲਿਆ। ਬਸ ਇਕ ਕੰਮ ਸੀ।
ਬਸ ਓਦਾਂ ਹੀ ਅ ਤੁਹਾਡਾ ਪਲੈਨ ਬਣ ਰਿਹਾ ਸੀ ਘੁੰਮਣ ਜਾਣ ਦਾ। ਹਾਂਜੀ ਹਾਂਜੀ। ਤੁਸੀ ਵੀ ਚਲੋ ਨਾਲ।
ਅੱਛਾ ਜੀ ਅੱਛਾ ਜੀ ਕਿੱਥੇ ਜਾਣਾ ਤੁਸੀਂ ਘੁੰਮਣ ਲਈ ਨਿਕਲੇ ਹਨ।
ਬ ਇੱਥੇ ਹਿਲ ਸਟੇਸ਼ਨ ਦਾ ਪਲਨ ਬਣਾਇਆ ਹੈ। ਹਾਂਜੀ ਟਰੈਕਿੰਗ ਅਤੇ ਚਲੇ
ਅੱਛਾ ਤਾਂ ਮ ਚਲਦੀ ਹੈ। ਠੀ ਅੱਛਾ ਕੋਈ ਨੀ ਕੋਈ ਨੀ ਕੋਈ ਨੀ ਬਣਾ ਲੋ ਸਾਡਾ ਵੀ ਪਲੈਨ ਅਤੇ ਇਸ ਨੂੰ ਹੀ। ਬਣਾ ਲਓ ਅਸੀਂ ਵੀ ਐਡ ਹੋ ਜਾਂਣੇ ਵਿੱਚ ਹਾਂਜੀ।
ਅੱਛ ਅੱਛਾ ਕਿਵੇ ਹੋ। ਕ ਲਾਂਗੇ ਤੇ ਅੱਛਾ ਨਹੀਂ ਸਮਝਿਆ ਹੈ।
ਅੱਛਾ ਜੀ ਕਿੰਨੇ ਅ ਕਿੰਨੇ ਬੰਦੇ ਹੋ ਜਾਣਗੇ। ਚਾਰ ਬੰਦਾ ਹੋ ਜਾਵੇਗਾ। ਕਿੰਨੇ ਲੋਕ ਹੋ ਜਾਣਗੇ ਹੈਲੋ। ਹਾਂਜੀ ਦੱਸ ਬੰਦਾ ਹੋ ਜਾਵੇਗਾ। ਹੈਲੋ ਹਾਏ। ਹੈਲੋ ਕਿਵੇ ਹੋ।
ਹੈਲੋ ਹਾਏ ਮੈਂ ਇਸ ਲਈ ਫੋਨ ਕੀਤਾ ਤੁਸੀ ਕਿਵੇ ਹੋ।
ਹੈਲੋ ਹਾਂਜੀ ਅਵਾਜ਼ ਆ ਰਹੀ ਹੈ ਹੈਲੋ ਹਾਂਜੀ ਕਹਿੰਦੇ ਨੇ।
ਹੈਲੋ ਕੰਪਿਊਟਰ ਅਤੇ ਮਨੁੱਖ ਨੂੰ ਹੀ ਗੱਲ ਕਰੀਏ ਹਨ। ਹੈਲੋ। ਸਤਿ ਸ਼੍ਰੀ ਆਕਾਲ।
ਹੈਲੋ ਹਾਂਜੀ ਕਿਵਾ ਹੋ।
ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਹੈ।
ਮੈਨੂੰ ਹੁਣ ਆਏ ਹਨ। ਆਵਾਜ਼ ਤੁਹਾਡੀ ਅਹਾਗੀ। ਹੈਲੋ ਹਾਏ। ਹੈਲੋ। ਹਾਂਜੀ ਕਿਵੇ ਹੋ।
ਹੈਲੋ ਹਾਏ। ਕਿਵੇ ਹੋ ਤੁਸੀ।
ਹਾਂ ਹੈਲੋ। ਹਾਂਜੀ ਦਸੋ ਕਿਵੇਂ ਹੋ।
ਆਵਾਜ਼ ਆ ਰਹੀ ਹੈ। ਹਾਂਜੀ।
ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਹੈ।
ਅੱਛਾ ਪਰ ਤਣੀ ਨੇੈਟਵਰਕਸ਼ ਹੈ। ਹੋਏਗਾ ਬਸ ਅਸੀਂ ਘਰ ਘਰ ਦੇ ਸੇਵਕ ਸਨ। ਚਿਨਿਆਵਾਂ ਮੈਂ ਇਸ ਗੱਲ ਕਰੀਏ ਹਨ। ਮੇਰੇ ਮਾਮੀ ਦੇ ਮੁੰਡੇ ਨੇ ਹਾਂ ਤੇ ਮੈਂ ਕਹਿੰ ਦੀ ਗੱਲ ਕਰੀਏ ਹਨ। ਤੁਹਾਨੂੰ ਵੀ ਪੁੱਛ ਲਣਾ ਚਲੋ ਕਿ ਇਹ ਹੈ।
ਕੋਈ ਨੀ ਕੋਈ ਨੀ ਚੱਲਾਂਗੇ ਅਸੀਂ ਵੀ ਤੇਰਾ ਨਾਲ਼। ਮੈਂ ਥੋੜਾ ਸੋਚਣੀ ਹਾਂ ਬੱਚਿਆਂ ਹਾਂ ਬੱਚਿਆਂ ਕਰਕੇ ਥੋੜ੍ਹਾ ਸੋਚਣੀ ਆ ਕਿ ਕਰਦੇ ਹਾਂ ਰਹਿ ਜਾਂਦੀ ਹਾਂ ਫਿਰ ਬੱਚਿਆਂ ਦੇ ਕਰਕੇ ਹੀ ਗੱਲ ਕੀਤੀ ਗਈ ਹੈ।
ਹਾਂ ਇਹ ਤਾਂ ਹੈ, ਕਿਉਂਕਿ ਉੱਥੇ ਟਰੈਕ ਕਰਨਾ ਪਏਗਾ ਨਾ ਫੇਰ ਇਹ ਵੀ ਕਿ ਤੁਹਾਡੇ ਬੱਚੇ ਛੋਟੇ ਨੇ ਤੇ ਫੇਰ ਕੈਸੇ ਚੱਲ ਪਾਉਗੇ ਤੁਸੀਂ।
ਨਾਲ ਲਿਜਾਣਾ ਉਹਨਾਂ ਦੀ ਪੂਰੀ ਜਿੰਮੇਦਾਰੀ ਲੈਣੀ ਪੈਂਦੀ ਏ ਫੇਰ ਬੱਚਿਆਂ ਦੀ। ਕੱਪੜੇ ਚੇਂਜ ਕਰੋ, ਉਤਾਰੋ, ਸਮੇਟੋ। ਬੱਚੇ ਅਲੱਗ-ਅਲੱਗ ਇਹ ਵੱਡਾ ਤੇ ਬਹੁਤ ਜਿੱਦ ਕਰਦਾ ਆ ਮੈਂ ਜਾਂ ਰੋਈ ਜਾਂਦਾ ਰੋਈ ਜਾਂਦਾ ਉਹਨਾ ਦਾ ਰੋਣਾ ਹੀ ਬਹੁਤ ਬਹੁਤ ਵੱਡੇ ਦਾ। ਹਾਂਜੀ ਉਹਨੂੰ ਤੇ ਪਾਪਾ ਹੀ ਚਾਹੀਦੇ ਹੁੰਦੇ ਨੇ, ਬਸ ਇਹਦੇ ਕਰਕੇ ਹੀ ਰਹਿ ਜਾ ਨੇ ਬਸ ਬੱਚਿਆਂ ਦੇ ਕਰਕੇ ਹੀ। ਤੰਗ ਕਰਦੇ ਨੇ ਬਾਹਰ ਜਾ ਕੇ ਬਹੁਤ। ਤੰਗ ਕਰਦੇ ਨੇ ਬੱਚੇ।
ਇਹ ਤਾਂ ਹੈ, ਬਹੁਤ ਜ਼ਿਆਦਾ ਤੰਗ ਕਰਦੇ ਨੇ, ਤੇ ਉਹੀ ਮੈਂ ਕਿਹਾ ਪੁੱਛਾਂ ਤੁਹਾਨੂੰ ਹਾਂ-ਹਾਂ।
ਦਾ ਏ। ਛੋਟਾ ਫੇਰ ਵੀ ਸਹੀ ਠੀਕ ਹੈ ਵੱਡਾ ਤੇ ਜ਼ਿਆਦਾ ਹੀ ਕਰਦਾ ਹੈ।
ਤੇ ਫਿਰ ਕੈਸੇ ਕਰੋਗੇ ਤੁਸੀਂ ਕੈਸੇ ਲੈ ਜਾਓਗੇ ਉਹਨਾਂ ਨੂੰ?
ਕੋਈ ਨੀ, ਦੇਖਣੇ ਆ ਸਾਮਨਾਂ ਦੇ ਵੇਗਾ ਹੀ ਅਗਰ ਲਿਜਾ ਰਹੇ ਨੇ ਤੇ,
ਕਿਉਂਕਿ ਤੁਹਾਡਾ ਵੱਡਾ ਮੁੰਡਾ ਤੇ ਉਹ ਘੋੜਿਆਂ ਤੇ ਵੀ ਨੀ ਬੈਠੇ, ਬੈਠੇਗਾ,
ਕੱਲੇ ਜਾਏਗਾ ਵੀ ਨੀ,
ਔਰ ਹਾਂ ਕੱਲੇ ਵੀ ਨੀ ਜਾਏਗਾ ਉਹ ਜੋ ਪਿੱਠੂ ਹੁੰਦੇ ਨੇ ਕਾਂਡੀ ਵਾਲੇ ਟੋਕਰੀ ਚ ਪਾ ਦੋ ਟੋਕਰੀ ਚ ਵੀ ਨੀ ਬੈਠਣਗੇ। ਉਹੀ ਨਾ ਤੇ ਉਹ ਵੈਸੇ ਤੇ ਉਹ ਨਾਲ-ਨਾਲ ਹੀ ਤੁਰ,
ਹਾਂ ਉਹ ਤੇ ਹੈ ਹੀ ਨਾਲ-ਨਾਲ ਹੀ ਤੁਰਦੇ ਲੇਕਿਨ ਇਹ ਨਹੀਂ ਨਾ ਬੈਠਾ, ਗਾ ਬਹੁਤ ਜਿੱਦੀ ਹੈ। ਹੈ ਨੀ ਸਮਝਦਾ
ਇਹ ਤਾਂ ਹੈ।
ਬਾਕੀ ਮਜ਼ਾ ਬਹੁਤ ਆਦਾ ਐ। ਬਹੁਤ ਹੀ ਮਜ਼ਾ ਬਹੁਤ ਬਹੁਤ ਮਜ਼ਾ ਆਦਾ ਗਰੁੱਪ ਬਣਾ ਕੇ ਜਾਈਏ ਨਾ ਤੇ ਬੜਾ ਮਜ਼ਾ ਆਦਾ ਹਾਂਜੀ ਇੱਕ ਦੂਸਰੇ ਦਾ ਸਾਥ ਹੋ ਜਾਂਦਾ। ਅੱਗੇ ਅੱਗੇ ਮਿਲਦੇ ਰਹਿੰਦੇ ਨਾ ਘਰ ਪਿੱਛੇ, ਪਿੱਛੇ ਰਹਿ ਗਿਆ ਕੋਈ ਇਹ ਫੇਰ,
ਹਾਂ ਉਹੀ ਨਾ ਧੀਰੇ ਵੈਸੇ ਮੈਂ ਤੇ ਬਈ ਹੋਲੀ ਹੋਲੀ
ਹਾਂ ਜਾ ਅਗਰ ਹੋਲੀ ਤੁਰੋ ਨਾ ਤੇ ਫਿਰ ਫੇਰ ਸਾਹ ਨ ਝਟਕਾ ਆਰਾਮ ਆਰਾਮ ਨਾਲ ਆਰਾਮ ਆਰਾਮ ਨਾਲ ਚਲੀ ਜਾਂਦੀ ਦਾ ਬੰਦਾ ਅਗਰ ਅਗਰ ਤੇਜ਼ ਤੁਰੋ ਤੇ ਫਿਰ ਉਹਨੇ ਅੱਗੇ ਜਾ ਕੇ
ਜਲਦੀ ਥੱਕ ਜਾਂਦਾ ਹੈ ਹਾਂ ਉਹੀ ਨਾ ਜਲਦੀ ਤੇਜ਼ ਤੁਰ ਕੇ ਤੇ ਬੰਦਾ ਜਲਦੀ ਥੱਕ ਜਾਂਦਾ ਹੈ ਮੈਂ ਤੇ ਹੌਲੀ ਹੌਲੀ ਜਾਂਦੀ ਹਾਂ
ਕਦਮ ਲ ਲੈਂਦੇ ਰ ਉਹਨਾ ਤੇ ਫਿ ਰ ਬੰਦਾ ਨਹੀਂ ਥੱਕਦਾ ਬਸ ਛੋਟੇ ਛੋਟੇ ਕਦਮ ਲਈ ਜਾਓ। ਹ ਚਲੇ ਜਾਂਦਾ ਚਲੇ ਜਾਂਦਾ ਫੇਰਨੀਓ ਉਹਨੂੰ ਸਾਾਹ ਚੜਦਾ ਆ ਕੁਛ ਬਸ ਡਰੈ ਟਰੈਕ ਕਰਦੇ ਟਾਈਮ। ਥੋੜਾ ਖਾਓ। ਮਤਲਬ। ਖਾ ਵੀ ਨਾ ਲੋ ਜ਼ਿਆਦਾ।
ਮੈਂ ਵੀ ਪਹਿਲੇ ਗਈ ਤੇ ਹਾਂ। ਹਾਂ ਪਹਿਲੇ ਵੀ ਮੈਂ ਗਈ ਜੈ ਹਾਂ। ਮੈਂ ਹਾਂ ਮੈਂ ਤੇ ਉਹੀ। ਉਹੀ ਕੀਤਾ ਤੇ ਮੈਂ ਤੇ ਨਾ ਉਹ ਕਰ ਲਿਆ। ਅ ਦੋ ਚਾਰ ਚੀਜਾਂ ਲੇ ਲਈ। ਨੇ ਜਿਵੇਂ ਹੁੰਦਾ ਨਾ ਆਪਣੇ ਇੱਕ ਕੌਫੀ। ਕੋਲਡ ਕੌਫੀ ਹੁੰਦੀ ਹੈ। ਮੈਂ ਇੱਕ ਤੇ ਉਹਦਾ ਡੱਬਾ। ਬਾ ਲਿਆ ਏ। ਉਹਦੇ ਅੰਦਰ ਕੀ ਹੁੰਦਾ। ਕੋਲਡ ਕੌਫੀ ਦੇ ਅੰਦਰ। ਤੁਸੀਂ ਆਪਣਾ। ਕੋਲਡ ਕੌਫੀ ਲਓ ਪਾਣੀ ਦੇ ਅੰਦਰ ਹੀ ਘੋਲੋ। ਉਹ ਪ੍ਰੋਪਰ ਕੋਲਡ ਕੌਫੀ ਬਣ ਜਾਣ। ਫਿਰ ਉਂਦੇ ਦੁਧ ਚੀਨੀ ਵਗੈਰਾ।
ਅੱਛਾ ਜੀ ਸਭ ਮਿਕਸ ਹੁੰਦਾ ਉਹਦੇ ਚ।
ਜੀ ਆ ਜਾਂਦਾ ਹ ਸਭ ਕੁਛ ਮਿਕਸ।
ਅੱਛਾ ਇਹਦੇ ਵਾਸਤੇ ਗਲੂਕੋਸ ਵਗੈਰਾ ਵੀ ਲੈਲਾ ਨਿੰਬੂ ਗਲੂਕੋਸ ਨਾਲੇ ਗੁਲਾਬ ਇੱਕ ਆਉਂਦਾ ਗੁਲਾਬ। ਉਹਦਾ ਰਸ ਆਉਂਦਾ ਹੈ ਉਹ ਵੀ ਪੀਂਦੇ ਨੇ ਉਹਦੇ ਨਾਲ ਵੀ ਬਹੁਤ ਅੱਛਾ ਰਹਿੰਦਾ ਹੈ ਅ। ਵਗੈਰਾ ਨਾ ਬੜੀ ਅੱਛੀ ਰਹਿੰਦੀ। ਉਹ ਨਾਲ ਵੀ।
ਹਮ ਹ ਨਹੀਂ ਮੈਂ ਓ ਤੇ ਨਹੀਂ ਪੀਤਾ ਕਦੀ। ਪਰ ਮੈਂ ਓ ਆਰ ਐਸ ਵਗੈਰਾ ਦੇ ਪੈਕੇਟ ਲੈ ਲਏ ਨੇ। ਔਰ ਇਹੀ ਸਭ ਸਮਾਨ ਲੇਲਏ ਹਾਂ ਓ ਆਰ ਐਸ ਰੱਖ ਲੈਨੇ।
ਹਮ ਇੱਕ ਇੱਕ ਓਰੇਂਜ ਵਾਲੀ ਟੋਫੀ ਹੁੰਦੀ। ਦੀਆਂ ਓਰੇਂਜ ਵਾਲੀ ਟੋਫੀਜ਼ ਮਤਲਬ। ਔਦੇ ਨਾਲ ਹੀ ਸਹੀ ਰਹਿੰਦਾ ਹੈ, ਮੂਡ। ਟੋਫੀਜ਼ ਵਗੈਰਾ ਹਾਂਜੀ ਉਹ ਵੀ ਬਹੁਤ ਅੱਛੀ ਹੈ ਰ ਹੂ ਬਸ ਡਰਾਈ ਫਰੂਟਸ ਵਗੈਰਾ ਲ ਲੋ ਯੇ ਲੈ ਲੋ, ਛੋਟਾ ਮੋਟਾ ਸਮਾਮਾਨ ਜੋ ਜੋ ਜਾਂਦੇ ਜੋ ਉਠਾਇਆ ਵੀ ਜਾਏ, ਸਾਨੂੰ ਕੈਰੀ ਵੀ ਕੀਤਾ ਜਾਏ, ਸਹੀ ਜਾਂਦਾ, ਜ਼ਿਆਦਾ ਹੈਵੀ ਨਹੀਂ ਉਠਾ ਸਕਦੇ ਦਾ ਬੰਦਾ ਸਮਾਨ ਖੁਦ ਨੂੰ ਆਏਗਾ, ਖੁਦ ਨੂੰ ਚਲਾਏਗਾ ਜਾਂ ਸਮਾਨ ਉਠਾਏਗਾ
ਉਹੀ ਤੇ
ਬਸ ਖਾਣ ਪੀਣ ਦਾ ਸਮਾਨ ਹੋਣਾ ਚਾਹੀਦਾ ਹੈ, ਬਾਕੀ ਕੱਪੜੇ ਕੁਪੜੇ ਨਹੀਂ ਹੋਣੇ ਚਾਹੀਦੇ, ਕੱਪੜੇ ਜੋ
ਨਾ ਹਾਂ ਮੈਂ ਤੇ ਇਹੀ ਬੋਲਿਆ, ਮੈਂ ਆਪਣੀ ਭਾਬੀ ਨੂੰ ਵੀ ਇਹੀ ਬੋਲਿਆ ਕਿ ਮੈਂ ਕਿਹਾ ਤੁਸੀਂ ਆਪਣੇ ਬੱਚਿਆਂ ਦੇ ਵੀ ਉਹਨਾਂ ਦੇ ਤੇ ਕਾਂਡੀਓ ਤੇ ਕਾਂਡੀ ਚ ਬਹਿ ਜਾਣਗੇ। ਅਰਾਮ ਨਾਲ ਮੈਂ ਤੇ ਭਾਬੀ ਨੂੰ ਕਿਹਾ ਹੈ ਕਿ ਤੁਸੀਂ ਕੰਮ ਕਰਨਾ, ਆਪਣੇ ਬੱਚਿਆਂ ਦੇ ਵੀ ਅਲੱਗ ਅਲੱਗ ਪਿੱਠੂ ਪੈਕ ਕਰਨਾ। ਤੇ ਉਹਨਾਂ ਦੇ ਪਿੱਠੂ ਬਹਿ ਗਈ, ਉਹਨਾਂ ਦੀ ਕਾਂਢੀ ਚ ਰੱਖ ਦੇਣਾ। ਕਿਉਂਕਿ ਬੱਚਿਆਂ ਦਾ ਦੇ ਹੈ ਈ ਨੀ ਓ ਦਸ -ਦਸ ਕਿੱਲੋ ਦੇ ਤੇ ਸਾਰੇ ਨੇ, ਦਸ ਕਿੱਲੋ ਦੇ ਵੀ ਨਈ ਆ। ਓ ਅੱਠ- ਅੱਠ ਕਿੱਲੋ ਦੇ ਬਚ ਚੇ ਨੇ ਉਨਾਂ ਦੇ, ਹਾਂ ਤੇ ਮੈਂ ਏਈ ਕਿਆ ਕੀ ਤੁਸੀਂ ਆਪਣੇ ਜ਼ਾਦਾ ਬੈਗ ਨਾ ਰੱਖ। ਨਾ ਇੱਕ ਇਕ ਓਈ ਕਾਂਡੀ ਦੇ ਅੰਦਰ ਈ। ਹਾਂ ਓਈ ਓਈ ਕਾਂਡੀ ਦੇ ਅੰਦਰ ਤੁਸੀਂ- ਪਾਦੇਨਾ ਉਨਾਂ ਦੇ ਬੱਚਿਆਂ ਦੇ ਬੈਗ।
ਹੂੰ ਮੇਰਾ ਛੋਟਾ ਵਲਾ ਤੇ ਹਲੇ ਛੋਟ ਓਹ ਉਨੂੰ ਪਤਾ ਨੀ ਕਿਸੇ ਦਾ
ਉਦੇ ਲਈ ਤੁਸੀਂ ਓ ਲੈ ਲੈਣਾ ਉਦੇ ਲਈ ਨਾ ਤੁਸੀਂ ਓ ਲੈ ਲੈਣਾ ਅੱਗੇ ਟੰਗ
ਹਾਂਜੀ ਓ ਤੇ ਹੈ ਓ ਤੇ ਹੈ ਇਹ ਓ ਤੇ ਹੈ ਇਸ ਲੇਕਿਨ ਓ ਨਾ ਬੜਾ ਖਿੱਚਦਾ ਏ ਉਦੇ ਵਿੱਚ।
ਅੱਛਾ ਨਈ ਖਿਚੇਗਾ ਕਿਉਂਕਿ ਓ ਅਸੀਂ ਚੱਲਾ ਏਹ ਅਗਰ ਪਿਢੂ ਖਿੱਚਦਾ ਬੱਚਾ ਤਾਂਏ ਤੇ ਤੁਸੀਂ ਜਗ੍ਹਾ ਖੜੇ ਹੋ ਜੋ। ਉਠ ਜਾਓ ਜਾਂ ਬੈਠ ਜਾਓ। ਪਰ ਉੱਥੇ ਤਾਂ ਚੱਲਦਾ ਈ ਰੇਣਾ ਏ। ਚੱਲਦੇ ਈ ਰੇਣਾ। ਤੇ ਓ ਨਈ ਖਿਜੇਗਾ।
ਹਾਂ ਓ ਤੇ ਹੈ ਈ। ਦੇਖੋ ਕੀ ਬਣਦਾ ਏ ਇੱਕ ਮਨ ਪੂਰਾ ਏ ਫੇਰ ਬਚ ਫੇਰ ਕੇਂਦੇ ਕੀ ਜ਼ਿੰਮੇਦਾਰੀ ਬੋਤ ਹਾਂਜੀ
ਐ ਤਾਂ ਹੈ। ਓਏ ਨੀ ਤੇ ਫਿਰ ਦੱਸਣਾ ਜੋਬੀ ਸਲਾਅ ਰਏਗੀ ਨਾ ਤੁਆਡੀ। ਹਾਂ ਤੇ ਮੈਂ ਤੁਆਨੂੰ ਇੱਕ ਗੱਲ ਹੋਰ ਕੇਣੀ ਸੀ। ਕੀ ਮੈਂ ਬੋਲ
ਹੈਲੋ
ਬੋਲਣਾ ਸੀ। ਉਸੀ ਹਿਸਾਬ ਨਾਲ ਪਲੈਨ ਕਰਾਂਗੇ।
ਹਾਂਜੀ ਹਾਂਜੀ ਬਿਲਕੁਲ। ਉਸੀ ਹਿਸਾਬ ਨਾਲ ਪਲੈਨ ਕਰਾਂਗੇ ਤੁਸੀਂ ਡਿਸਕਸ ਕਰ ਲੈਣਾ ਪੈਲੇ ਹੈਲੋ ਹੈਲੋ ਹੈਲੋ
ਹੈਲੋ
ਹੈਲੋ ਹਾਂਜੀ
ਹਾਂਜੀ ਹਾਂ ਮੈਂ ਕਹਿ ਰਹੀ ਸੀ ਤੁਸੀਂ ਮੈਨੂੰ ਦੱਸ ਦੇਨਾ ਮੈਂ ਉਸੀ ਹਿਸਾਬ ਨਾਲ ਡੇਟ ਪ੍ਰੋਪਰ ਪਲੈਨ ਕਰ ਲਾਂਗੀ, ਤੁਸੀਂ ਕਦੋਂ ਚਲੋਗੇ ਕਿਉਂਕਿ ਸਾਡਾ ਟਾਈਮ ਸਾਡਾ ਜਾਣਾ ਹੈ ਮੇਰੇ ਖਿਆਲ ਨਾਲ ਅਠਾਈ ਤਰੀਕ ਦਾ, ਔਰ ਤੁਸੀਂ ਕਹਿ ਰਹੇ ਹੋ ਤੁਹਾਡਾ ਜਾਣਾ ਹੈ ਪੱਚੀ ਤਰੀਕ ਦਾ ਹੈਨਾ। ਹਾਂ ਤੇ ਉਸ ਅਕੋਡਿੰਗ ਸਾਨੂੰ ਦੱਸ ਮੈਂ ਉਸ ਅਕੋਡਿੰਗ ਆਪਣੀ ਛੁੱਟਿਆਂ ਲੱ ਗ ਲਾਂਗੀ ਤੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਭੁੱਲ ਗਈ, ਮੈਂ ਨਾ ਜੁਰਾਬਾਂ ਔਡਰ ਕੀਤੀਆਂ ਸੀ ਕੁੱਛ ਸੋਕਸ ਔਡਰ ਕੀਤੀਆਂ ਨੇ, ਔਨਲਾਈਨ ਤੇ ਮੈਂ ਪੰਦਰਾਂ ਜੁਰਾਬਾਂ ਮੰਗਵਾ ਲਈਆਂ। ਮੈਂ ਤੇ ਮੈਨੂੰ ਇੱਕ ਸੌ ਦਸ ਰੁਪਏ ਦੀ ਪੰਦਰਾਂ ਸ਼ਰਾਬਾਂ ਮਿਲੀਆਂ ਨੇ ਤੁਹਾਨੂੰ ਲੈਣੀਆਂ ਨੇ ਸ਼ਰਾਬਾਂ।
ਹਾਂਜੀ ਮੈਨੂੰ ਦਿਖਾ ਨਾ ਅਗਰ ਮੈਨੂੰ ਪਸੰਦ ਆਣਗਿਆਂ, ਮੈਂ ਬਿਲਕੁਲ ਲੈ ਲੂੰਗੀ, ਪੈਸੇ ਮੇਰੇ
ਹਾਂ ਤੇ ਮੈਂ ਕੱਲ ਆਵਾਂਗੀ ਤੁਹਾਡੇ ਘਰ ਲੈ ਲੈ ਕਰ, ਵੈਸੇ ਤਾਂ ਮੈਂ ਫੋਟੋ ਪਾ ਦਾਂਗੀ ਤੁਹਾਨੂੰ ਤੁਹਾਨੂੰ ਮੈਂ ਦਿਖਾ ਦਾਂਗੀ ਤੇ ਫਿਰ ਤੁਸੀਂ ਦੇਖ ਲੈ ਨਾ ਅਗਰ ਪਸੰਦ ਆਗੀ ੱਲ ਲੈ ਲੈਨਾ
ਠੀਕ ਹੈ ਠੀਕ ਓਕੇ ਚਲੋ ਜੀ ਸਤਿ ਸ਼੍ਰੀ ਕਾਲ ਜੀ
ਹਾਂਜੀ ਸਸਰੀ ਕਾਲ
ਸਤ੍ਰੀ ਕਾਲ